ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਕੀ ਹਾਲ ਐ?
ਵਧੀਆ ਵਧੀਆ ਤੁਸੀਂ ਸੁਣਾਓ਼?
ਬਸ ਅਸੀਂ ਵਧੀਆ ਹੋਰ ਕੀ ਕਰਦੇ।
ਕੁਛ ਨੀ ਬਸ ਬੈਠੇ ਹੋਏ ਸੀ। ਘੁੰਮਣ ਫਿਰਨ ਦਾ ਪ੍ਰੋਗਰਾਮ ਬਣਾ ਰਹੇ ਸੀ ਘੁੰਮਣ ਨੇ ਕਿਸੇ
ਵਗੈਰਾ ਤੇ ਹਾਂ, ਬੱਚਿਆਂ ਦੀ ਛੁੱਟੀਆਂ ਵੀ ਨੇ ਨਾ ਹਾਂਜੀ, ਬੱਚਿਆਂ ਦੀਆ ਛੁੱਟੀਆਂ ਵੀ ਐ ਨਾ। ਤੇ ਬੰਦਾ ਕਹਿੰਦਾ ਤੁਹਾਡੀ ਆਵਾਜ਼ ਨਾ ਬਹੁਤ ਸਲੋਅ ਹੋ ਗਈ ਐ। ਬਸ ਬਾਹਰ ਟ੍ਰੈਫਿਕ ਵੀ ਐ ਨਾ ਥੋੜਾ ਹੁਣ ਦੇਖੋ ਆਈ। ਹੁਣ ਆਈ ਆਵਾਜ਼ ਨਹੀਂ ਨਹੀਂ ਆ ਰਹੀ ਹੋਏਗੀ ਹੈਲੋ, ਹੈਲੋ, ਹਾਂਜੀ ਹਾਂਜੀ ਬੋਲੋ ਹੂੰ ਹੋਰ ਕਿੱਥੇ ਘੁੰਮਣਾ? ਕੀ ਦੇਖਦੇ ਆ, ਹਰਿਦੁਵਾਰ ਮਨਸੂਰੀ ਵਗੈਰਾ ਵਾਲੀ ਸਾਈਡ ਤੇ ਚੱਲਾਂਗੇ। ਅੱਜ-ਕੱਲ ਉਹੀ ਬੜਾ ਮਤਲਬ ਕਿ
ਟ੍ਰੈਫਿਕ,
ਟ੍ਰੈਫਿਕ ਵਗੈਰਾ ਹੂੰ, ਹਰਿਦੁਆਰ ਕੀ ਆਈ ਆ ਬੱਚਿਆਂ ਨੂੰ ਤੇ ਜਾਣਾ ਵੀ ਔਖਾ ਈ ਲੱਗਦਾ। ਹਾਂ, ਤੇ ਹਰਿਦੁਆਰ ਕੀ ਹੈ ਦੇਖਣ ਵਾਲਾ।
ਹਰਿਦੁਆਰ
ਹਰਿਦੁਵਾਰ ਹਰ ਕੀ ਪੌੜੀ, ਆਰਤੀ, ਮੰਦਿਰ ਅੱਛਾ।
ਹਾਂਜੀ-ਹਾਂਜੀ,
ਹਾਂਜੀ-ਹਾਂਜੀ, ਤੁਸੀਂ ਨਹੀਂ ਕਿਤੇ ਘੁੰਮਣਗੇ, ਅਸੀ ਨਾ ਅਸੀਂ ਇਸ ਵਾਰ ਨਹੀਂ ਗਏ, ਪਿਛਲੇ ਸਾਲ ਗਏ ਸੀ।
ਹਾਂਜੀ-ਹਾਂਜੀ। ਹਾਂਜੀ, ਕੈਂਮਟੀ ਫੋਲ ਤੇ ਮਨਸੂਰੀ ਵੱਲ ਆ ਗਿਆ ਨਾ, ਕੈਂਮਟੀ ਫੋਲ ਤੇ ਮਨਸੂਰੀ ਵੱਲ ਆ ਗਿਆ ਨਾ। ਹਾਂਜੀ, ਹਾਂਜੀ ਉਹ ਅੱਗੇ ਥੋੜ੍ਹਾ ਜਿਹਾ ਅੱਗੇ ਜਾ ਕੇ ਆਦਾ। ਹਾਂਜੀ, ਅੱਛਾ-ਅੱਛਾ।